ਹਾਂਜੀ, ਸਤਿ ਸ੍ਰੀ ਅਕਾਲ ਭਰਾ ਜੀ। ਵਧੀਆ ਵਧੀਆ ਹੋਰ ਤੁਸੀ ਸੁਣਾਓ, ਵਧੀਆ ਵਧੀਆ ਹੋਰ ਤੁਸੀ ਦੱਸੋ।
ਹੈਨਾ ਭਾਈ, ਕਿਸੇ ਨਾਲ ਗੱਲ ਕਰਨੀ ਸੀਗੀ, ਅੱਜ ਕੱਲ ਫ ਅੱਜ ਕੱਲ, ਫਾਸਟ ਫੂਡ ਤੇ ਹੋਮਮੇਡ ਫਾਸਟ ਫੂਡ ਤੇ ਹੋਮੇਡ ਫੂਡ ਹੈਗਾ ਨਾ ਜਿਹੜਾ, ਅੱਜ ਕੱਲ੍ਹ ਬੱਚੇ ਫਾਸਟ ਬੜੇ ਜਿਆਦਾ ਖਾਣ ਲੱਗ ਗਿਆਏ ਨਾ, ਤੁਸੀਂ ਵੇਖਿਆ ਹੋਣਾ, ਰੋਜ਼ ਜਦੋਂ ਵੀ ਸੰਡ ਡੇ ਆਉਂਦਾ ਵੈ, ਉਹ ਉਦੋਂ ਖਾਣ ਲੱਗ ਜਾਂਦੇ ਨੇ, ਗੰਦ ਵੰਦ, ਜਿਵੇ ਸਵੇਰੇ ਭਠੂਰੇ, ਸੰਡੇ ਨੂੰ ਬਾਹਰ ਸਮਾਨ ਆਦਾਂ ਸਭ ਕੁਛ, ਭਠੂਰੇ ਵਗੈਰਾ ਸਭ ਕੁਛ ਹੀ
ਸਹੀ ਗੱਲ ਹੈ ਜੀ
ਹੈਜੀ, ਹੂ ਹੈਨਾ ਜੀ ਤੁਸੀਂ ਆਪਣਾ ਉਹ ਖਾਓ, ਹੋਮੇਡ ਫੂਡ ਖਾਓ ਆਪਣਾ ਬਣਿਆ ਹੋਇਆ, ਘਰ ਦਾ ਫੂਡ ਬਣਿਆ ਹੋਇਆ ਉਹ ਖਾਓ। ਹੈਨਾ ਜੀ, ਵਧੀਆ ਫੂਡ ਬਣਾਓ, ਹੈਨਾ ਜੀ, ਆਪਣਾ ਫਰੈਸ਼ ਫੂਡ ਖਾਓ ਹੈਨਾ, ਅੱਜ ਕੱਲ ਦੇ ਬੱਚੇ ਤੁਸੀਂ ਵੇਖੇ ਹੋਣੇ ਨੇ, ਅੱਜ ਕੱਲ ਸਭ ਦਾ ਧਿਆਨ ਨਹੀਂ, ਫਾਸਟ ਫੂਡ ਜੇੜਾ ਹੈਗਾ ਐ, ਅੱਜੱ ਕਲ ਘਰ ਦਾ ਖਾਣਾ ਖਾਂਦੇ ਨੀ, ਰੋਟੀ ਨਾਲ ਰੋਟੀ ਪਾਣੀ ਕੁਝ ਨੀ ਖਾਂਦੇ ਮੇਰੇ ਹਿਸਾਬ ਨਾਲ ਤੇ
ਸਹੀ ਗੱਲ ਹੈ ਜੀ
ਖਾਣ ਦਾ ਦਿਲ ਨੀ ਕਰਦਾ ਉਹਨਾਂ ਦਾ, ਖਾਈਏ ਭਠੂਰ
ਸਹੀ ਗੱਲ ਐ, ਹਾਂਜੀ ਉਹ ਬਿਨਾ, ਬਿਨਾਂ ਬਾਹਰ ਜੰਕ ਫੂਡ ਤੋ ਰਹ ਹੀ ਨਹੀ ਸਕਦੇ ਹੁਣ, ਤੁਸੀਂ ਵੇਖ ਲੋ, ਅੱਜ ਕੱਲ੍ਹ ਦਾ ਜਿਹੜਾ ਯੂਥ ਹੈਗਾ, ਉਹ ਸਿਰਫ ਉਹ ਚੋੳਦਾੰ ਪੀਜ਼ਾ ਮਿਲ ਜਾਏ ਦਿਨ ਰਾਤ, ਰੋਟੀ ਤੇ ਖਾਣ ਦਾ ਪਤਾ ਹੀ ਨਹੀਂ। ਸਬਜ਼ੀਆਂ ਉਨਾਨੂੰ ਨ੍ਹ, ਉਨਾਨੂੰ ਤੇ ਸਬਜ਼ੀਆਂ ਦੇ ਨਾਮ ਹੀ ਨੀ ਪਤਾ ਹੋਣੇ, ਕਿਹੜੀ ਕਿਹੜੀ ਸਬਜ਼ੀਆਂ
ਹਾਂਜੀ -ਹਾਂਜੀ ਸਹੀ ਗੱਲ ਹੈ
ਅਜ ਕੱਲ, ਯੂਥ ਦਾ ਸਬਜ਼ੀਆਂ ਦੇ ਨਾਮ ਹੀ ਨੀ ਪਤਾ ਹੋਣੇ, ਕਿਹੜੀ ਕਿਹੜੀ ਸਬਜ਼ੀਆਂ ਨੇ
ਸਂਬਜੀਆ ਨੂੰ ਅੱਜੱਕਲ ਵੇਖ ਲੋ, ਤੁਸੀਂ ਕਿੰਹਦੇ ਹੋ ਹਰੀ ਸਬਜ਼ੀਆਂ ਕੋਈ ਖਾਂਦੇ ਨੀ ਜਿਵੇੰ ਕਰੇਲੇ ਹੋ ਗੇ, ਭੀਡੀਆਂ, ਕਹਿੰਦੇ ਆਪਾਂ ਨੀ ਖਾਣੀ, ਸਾਨੂੰ ਸਵਾਦ ਸਾਨੂੰ ਸਵਾਦ ਨੀ ਲੱਗਦੀਆਂ ਆਪਾਂ ਨਹੀ ਖਾਣੀਆ ਜੀ, ਹੈਨਾ ਜੀ, ਹੋਰ ਹੋਰ ਜੋ ਮਰਜ਼ੀ ਖਵਾ ਦੋ, ਭਠੂਰਾ ਖਵਾ ਦੋ, ਨਾਨ ਮੈਦਾ ਜਿੰਨਾ ਮਰਜ਼ੀ ਖਵਾ ਦੋ, ਜੋ ਮਰਜ਼ੀ ਖਵਾ ਦੋ ਮੈਦਾ, ਉਹ ਖਾ ਲੈਣਗੇ
ਪਰ ਉਹੀ ਨਾ ਹਰੀ ਹਾਂ ਹਰੀ ਸਬਜ਼ੀਆਂ ਨੀ ਖਾਣਗੀ, ਅੱਜ ਕੱਲ ਦੀ ਯੂਥ ਕੀ ਕਰਦੀ ਹੈ, ਪੈਸੇ ਲਿੱਤੇ ਘਰ ਘਰ ਦੇਯਾ ਕੋਲੋ, ਗੱਡੀ ਚਾਯੀ ਮਾਰੀ, ਸੈੱਲ ਫੋਨ ਨਿਕਲਿਆ, ਫੂੰ -ਫੂੂੰ- ਫੂੰ -ਫੂ -ਫੂ ਹਾਂਜੀ -ਹਾਂਜੀ
ਹਾਂਜੀ ਬਾਦ ਚ
ਹੈਲੋ ਤੁਸੀਂ ਹਾਂਜੀ -ਹਾਂਜੀ ਤੁਸੀਂ ਵੇਖਯਾ ਹੋਣਾ ਅੱਜ ਕੱਲ ਦੇ ਬੱਚੇ ਕਿਵੇਂ ਜਿਹੜੇ, ਅੱਜੱਕਲ੍ਹ ਜਿਹਨਾਂ ਮਰਜੀ ਗੰਦਮੰਦ ਖਵਾ ਲੋ, ਹੈਨਾ ਚਾਹੁੰਦੇ ਆਪਣੀ ਬੋਡੀ ਵਲ ਕਿਸੇ ਨੂੰ ਧਿਆਨ ਨੀ ਆਏਗਾ ਕਿ ਬਿਮਾਰੀਆਂ, ਬਹੁਤ ਜ਼ਿਆਦਾ ਬ
ਤੀਣ ਤੋ ਬਸ
ਆਪਣੀ ਬੋਡੀ ਵੱਲ ਕਿਸੇ ਨੂੰ ਧਿਆਨ ਨੀ ਨੀ ਹੈਗਾ, ਤੁਸੀਂ ਵੇਖਯਾ ਹੋਣਾ ਹੈ, ਗੰਦ ਮੰੰਦ ਜਿੰਨਾ ਮਰਜੀ ਖੁਵਾ ਲੋ, ਫਿਰ ਜਿੰਮ ਜੁਮ ਜਾਂ ਜਿੰਮਮ ਵੀ ਨੀ ਜਾਂਦੇ, ਬੋਡੀ ਦਾ ਧਿਆਨ ਨੀ ਦਿੰਦੇ, ਇਹਨਾਂ ਫ਼ਿਰ ਫ਼ਿਰ ਬਾਅਦ ਚ, ਹਾਂ
ਔ ਹਾ ਨਾ ਮਤਲਬ ਕਿ ਉਹ ਰੋਟੀ ਨਹੀਂ ਖਾਂਦੇ, ਸਭ ਤੋਂ ਵੱਡੀ ਗੱਲ ਐ ਹੈ
ਫਿਰ ਬਾਅਦ ਚ ਪਛੱਤਉਦੇ ਨੇ, ਜਦੋਂ ਮੈਦਾ ਜਿਆਦਾ ਖਾਂਦੇ ਨੇ, ਫਿਰ ਓਪਰੇਸ਼ਨ ਹੁੰਦਾ ਹੈ, ਬਹੁਤ ਚੀਜ਼ਾਂ, ਗ਼ਲਤ ਚੀਜ਼ਾਂ ਖਾ ਲੈਂਦੇ ਨੇ, ਫਿਰ ਪਛਤਾਉਂਦੇ ਨੇ ਤੇ ਬਾਅਦ ਚ ਪਛਤਾਉਦੇ ਨੇ, ਤੁਸੀ ਵੇਖਾਇਆ ਹੋਣਾ ਐ, ਬੜਾ ਪਛਤਾਉਦੇ ਨੇ, ਆਪਾਂ ਨੂੰ ਨਹੀਂ ਖਾਣਾ ਚਾਹਿਦਾ ਸਾਨੂੰ ਹੈਨਾ ਜੀ ਫੇਰ ਔ ਬਾਦ ਚੁ, ਕਹਦੇ ਮੈਂ ਗਲਤ ਖਾ ਲਿਆ ਖਾ ਲਿਆ, ਫਿਰ ਫਿਰ ਦੁਬਾਰਾ ਖਾਂਦੇ ਨੇ, ਕਈ ਬੱਚੇ ਤਾਂ ਅੱਜ ਕੱਲ ਇੰਨਾ ਮਰ ਵੀ ਗਏ, ਤੁਸੀਂ ਦੇਖ ਹੁਣ ਅੱਜ ਕੱਲ੍ਹ, ਇਹ ਕਿ ਨਾਮ ਔਦਾ, ਹਾਂਜੀ ਮੋਮਸ, ਇਹ ਦੋ ਹਾਂਜੀ- ਹਾਂਜੀ ਦੋ ਵਾਰੀ ਮੋਮੋਸ ਖਾ ਕੇ ਬੱਚੇ ਦੋ, ਰਾਤੀ ਮੋਮੋਸ ਖਾਦੇ ਦੋ ਵਾਰੀ, ਤੇ ਨਾਲ ਹੀ ਮਰ ਗ ਤੁਸੀਂ ਵੇਖਯਾ ਹੋਣਾ, ਸਵੇਰੇ ਉੱਠ ਉੱਠਦੇ ਨਾਲ ਸਵੇਰੇ ਉੱਠਦੇ ਨਾਲ ਹੀ ਮਰ ਗਏ, ਤੁਸੀਂ ਵੇਖਯਾ ਹੋਣਾ ਹੈਨਾ ਜੀ ਬਹੁਤ ਬੁਰਾ ਹਾਲ ਚਾਲ ਅੱਜ ਕੱਲ, ਅੱਜ ਕੱਲ ਦਾ, ਏ ਮੈਦੇ ਮੁਦੇ ਖਾਨ ਲਗ ਪਏ ਜੀ, ਬਹੁਤ ਜ਼ਿਆਦਾ ਹੈਨਾ ਜੀ ਤੁਸੀਂ ਅੱਜ ਕੱਲ ਵੇਖਿਆ ਹੋਣਾ, ਸਾਡੇ ਏਥੇ ਅੱਜ ਕੱਲ ਦਾ ਯੂਥਤੇ ਏ ਹੀ ਚਾਹਦਾਂ ਹੈ ਆਪਣੀ ਬੋਡੀ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ ਕਿ ਬੋਡੀ ਫਿਟ ਰੱਖੀਏ ਅਬ ਆਨ ਜਾਨ ਨੂੰ ਦਿੱਕਤ ਨਾ ਹੋਵੇ ਕੋਈ ਵੀ ਪਰੇਸ਼ਾਨੀ ਨਾ ਹੋਵੇ ਹਨਾ ਜੀ ਬੁਢਾਪੇ ਚ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕਿ ਫੇਿਰ ਆਪਾਂ ਜ਼ਿਆਦਾ ਆਪਣੇ ਪਹਿਲੇ ਜਮਾਨੇ ਪਹਿਲੇ ਜਦੋਂ ਪਹਿਲੇ ਬਜ਼ੁਰਗ ਹੁੰਦੇ ਸੀ ਉਹ ਸਾਰਾ ਆਪਣੀ ਡਾਇਟਾਂ ਵਗੈਰਾ ਖਾਂਦੇ ਸੀ ਸਵੇਰੇ ਸੈਰ ਕਰਨ ਜਾਂਦੇ ਸੀ ਨਾ ਜੀ ਆਪਣਾ ਬੋਡ ਬੋਡੀ ਵੱਲ ਤਾਂ ਪੂਰਾ ਧਿਆਨ ਦਿੰਦੇ ਸੀ ਕਿ ਕੀ ਗੰਦ ਵੰਦ ਨਹੀਂ ਖਾਣਾ ਪੂਰੀ ਅੱਛੀ ਤਰ੍ਹਾਂ ਆਪਣਾ ਧਿਆਨ ਦਿੰਦੇ ਸੀ ਕਿ ਇਹ ਚੀਜ਼ ਖਾਣੀ ਏ ਸਵੇਰੇ ਉੱਠ ਕੇ ਸੈਰ ਕਰਨ ਜਾਣਾ ਅੱਜ- ਕੱਲ੍ਹ ਦੇ ਬੱਚੇ ਤੁਸੀਂ ਦੇਖਯਾ ਕਦੀ ਸੈਰ ਕਰਨ ਨੀ ਜਾਂਦੇ ਮੇਰੇ
ਨਹੀਂ ਉਹ ਤੇ ਵਾ ਅਗਰ ਕੋਈ ਸਮਾਨ ਵੀ ਲੈਣ ਜਾਣਾ ਐਕਟੀਵਾ ਚਾਣਗੇ ਤੇ ਉਹਦੇ ਤੇ ਜਾਣਗੇ
ਹਾਂਜੀ ਪਹਿਲੇ ਹੁੰਦੇ ਸੀ ਪੈਦਲ ਚਲਦੇ ਹੁੰਦੇ ਸੀ ਅਜ-ਕੱਲ੍ਹ ਸਾਰੇ ਕੰਮ ਜਿਹਨੂੰ ਬਾਇ ਚਾਲਾਣੀ ਆ ਗਈ ਬਾਈਕ ਤੇ ਜਾਏਗਾ ਪੈਦਲ ਨੀ ਜਾਏਗਾ ਹਾਂਜੀ ਆਪਣੀ ਬੋਡੀ ਦਾ ਧਿਆਨ ਨਹੀਂ ਆਏ ਨਸ਼ਾ ਜਿੰਨਾ ਮਰਜ਼ੀ ਕਰਾਲੋ
ਹਾਜੀ ਬੀਣਾ ਬਿਨਾਂ ਐਕਟਿਵਆ ਤੋਂ ਉਹ ਬਾਈਕ ਤੋਂ ਤੁਰਦੇ ਹੀ ਨਹੀ ਉਹ ਅਗਰ ਇੱਧਰ ਸੌ ਮੀਟਰ ਤੱਕ ਵੀ ਜਾਣਾ ਨਾ ਬਾਈਕ ਐਕਟੀਵਾ ਲੈ ਕੇ ਜਾਣਗੇ, ਸਹੀ ਗੱਲ। ਹਾਂਜੀ।
ਅੱਜ-ਕੱਲ੍ਹ ਤੇ ਨਸ਼ਾ ਬਹੁਤ ਜ਼ਿਆਦਾ ਹੋਇਆ
ਹਾਂਜੀ ਨਸ਼ਾ ਵੀ ਬਹੁਤ ਕਰਦੇ ਹਾਂ ਅੱਜ-ਕੱਲ੍ਹ ਸਿਗਰਟ, ਬੀੜੀ ਤੰਬਾਕੂ ਇਹ ਤੇ ਘਰਦਿਆਂ ਨੂੰ ਚਾਹੀਦਾ ਹੈ ਬਈ ਵੇਖ -ਖਣ ਉਹ ਕੀ ਕਰ ਰਿਹਾ ਸਾਡਾ ਬੱਚਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ।
ਸਹੀ।
ਮਤਲਬ ਕਿ ਉਹ ਉੱਧਰ ਜ ਮਈ ਧਿਆਨ ਨਹੀਂ ਦਿੰਦੇ ਅੱਜ- ਕੱਲ੍ਹ ਦੇ ਘਰ ਦੇ ਵੀ,
ਹਾਂਜੀ-ਹਾਂਜੀ। ਚਾਅ ਅੱਜ-ਕੱਲ੍ਹ ਹਿ ਯਾਂ ਹੋਮ ਮੇਡ ਫੂਡ ਹੋਮ ਮੇਡ ਫੂਢ ਜਾਦਾ ਖਾਣ ਲੱਗ ਗਏ ਬੱਚੇ ਅੱਜ-ਕੱਲ੍ਹ ਪੀਜ਼ਾ ਖਾਲੋ ਲੋ ਬਰਗਰ
ਸਹੀ ਗੱਲ ਏ ਸਹੀ ਗੱਲ ਕੋਈ ਨੀ ਹੋਮਮੇਡ ਫੂਡ ਨੂੰ ਕੋਈ ਨੀ ਕਰਦਾ ਅਜ ਕੱਲ੍ਹ ਵੈਜੀਟੇਬਲ ਨੂੰ ਪਤਾ ਹੀ ਨਹੀ ਹੁਣ ਹੋਣਾ ਸਾਡੇ ਘਰ ਦੇ ਮਿੰਨਤਾਂ ਕਰਦੇ ਰਹਿੰਦੇ ਖਾਲੋ-ਖਾਲੋ ਰੋਟੀ ਉਹ ਜਾਂਦੇ ਨਾਲ ਇਹ ਕਹਿੰਦੇ ਨੇ ਜਾਂਦੇ ਨਾਲ ਇਹ ਕਹਿੰਦੇ ਬਾਹਰੋਂ ਖਾ ਕੇ ਆਏ ਆਪਾਂ ਬਾਹਰੋਂ ਪਾ ਗਿਆ ਬਾਹਰ ਕੀ ਗੰਦ ਬੁਲਾ ਖਾ ਕੇ ਸਾਨ ਕੀ ਪਤਾ ਕੀ ਗੰਦ ਬੁਲਾ ਵੇਚ ਰਹੇ ਨੂੰ ਨਹੀਂ ਵੇ
ਆਪਣਾ ਘਰ ਦਾ ਖਾ ਕੇ ਉਹ ਹਨਾ ਜੀ ਆਪਣਾ ਘਰ ਦੀ ਵਧੀਆ ਚੀਜ਼ ਖਾਓ ਆਪਣੇ ਹੋਮ ਮੇਡ ਫੂਡ ਬਣਾਓ ਸਭ ਕੁਝਿ ਬਰਗਰ ਬਣਾਓ ਚੋਮਿਨ ਸਭ ਕੁਛ ਕਰ ਬੰਦਾ ਆਪਣੇ ਹਨਾ ਜੀ ਹੁਣ ਤੁਸੀਂ ਅੱਜ ਕੱਲ-ਅੱਜ ਕੱਲ੍ਹ ਤੁਸੀਂ ਰੇਹੜੀਆਂ ਦਾ ਖਾਣਾ ਖਾਂਦੇ ਹੋ। ਅੱਜ-ਕੱਲ੍ਹ ਰੇੜੀਆਂ ਦੇ ਖਾਣੇ ਖਾਂਦੇ ਹੋਗੇ ਤੁਸੀਂ ਵੀ ਖਾਣੇ ਇੰਨੀ ਕੱਟਾ ਮਿੱਟੀ ਧੂੜ ਸਭ ਕੁੱਝ ਤੇਲ ਇੰਨਾ ਗੰਦਾ ਹੁੰਦਾ ਪਤਾ ਨੀ ਕਹਿਣ ਦੀ ਹੱਲ ਇੰਨਾ ਗੰਦਾ ਤੇਲ ਹੁੰਦਾ ਹੈ ਉਹ ਵੀ ਸਾਫ਼ ਨਹੀਂ ਕਰਦੇ ਕਦੇ ਵੀ। ਪਤਾ ਨੀ ਕਿਵੇਂ ਕਿਵੇਂ ਖਾ ਲੈਂਦੇ ਹਨ ਜੀ ਸਾਨੂੰ ਕਦੇ ਖਾਣਾ ਨੀ ਚਾਹੀਦਾ ਵੈਸੇ। ਬਹੁਤ ਗਲਤ ਗੱਲ ਹੈ ਹਨਾ ਜੀ ਇੰਨਾ ਗੰਦਾ ਫੂਡ ਫਰੂਟਸ ਹੁੰਦਾ ਮਲ ਕੀੇ ਟਮਾਟਰ ਗਲੇ ਸੜੇ ਪਿਆਜ ਪ ਯੂਜ ਕਰਦੇ ਨੇ ਤੁਸੀਂ ਸਾਨੂੰ ਪਤਾ ਨਾ ਜੀ ਆਪਣੇ ਘਰ ਦਾ ਆਪਣੇ ਆਪਣੇ ਸਾਹਮਣੇ ਬਣਾਓ ਜੋ ਖਾਣਾ ਹੈ ਨਾ ਆਪਣੇ ਸਾਹਮਣੇ ਸਭ ਕੁਛ ਆਪਣੀ ਅੱਖਾਂ ਦੇ ਸਾਹਮਣੇ ਬਣਾਓ ਕਿਵੇਂ ਕੀ ਖਾਣਾ ਕੀ ਬਣਾਇਆ ਕੀ ਪਾਇਆ ਉਹਨਾਂ ਪੈ ਪਤਾ ਨਿ ਕੀ ਪਾਇਆ ਗੱਲੇ ਸੱੜੇ ਟਮਾਟਰ ਤੁਸੀਂ ਹੁਣ ਵੇਖਿਆ ਹੋਣਾ ਚਾਂਪਾਂ ਵਗੈਰਾ ਕਿਵੇਂ ਬਣਦੀਆਂ
ਹਾਂ ਚਾਮਂਪਾ ਪੈਰਾਂ ਨਾਲਾ ਉਹਡਬਰ ਰੋ ਰੋਟੀ ਵੇਖ ਲੋ ਤੁਸੀਂ ਡਬਰ ਰੋਟੀ ਪੈਰਾਂ ਨਾਲ ਬਣਾਉਂਦੇ ਲੋਕੀ ਐਵੇਂ ਐੰਨੀ ਖੁਸ਼ ਹੋ ਕੇ ਖਾਂਦੇ ਨੇ ਜਿਵੇਂ ਕਿ ਮਤਲਬ ਕਿ ਉਹਾਨ ਨੂੰ ਉਹ ਅੰਮ੍ਰਿਤ ਮਿਲ ਗਿਆ ਉਹ ਪਤਾ ਨਹੀਂ ਕੀ ਮਿਲ
ਹਾਂਜੀ-ਹਾਂਜੀ ਸਹੀ ਗੱਲ ਹੈ। ਸਹੀ ਗੱਲ ਹੈ ਆਪਣਾ ਹੋਮਮੇਡ ਫਲ ਬਣਾਓ ਅੱਜ-ਕੱਲ੍ਹ ਜੀ ਹੁਣ, ਬੱਚੇ ਅੱਜ ਕੱਲ ਉਹ ਖਾਂਦੇ ਨੇ ਕੇਕ ਵਗੈਰਾ ਆਪਣੀ-
ਹਾਂਜੀ ਸਹੀ ਗੱਲ, ਉਹ ਐਗਲੈਸ ਐਗ ਵਾਲਾ ਵਗੈਰਾ, ਮਤਲਬ ਕਿ ਉਹ ਐਗਲੈਸ ਕਹਿੰਦੇ ਨੇ ਪਰ, ਅਗ ਪੇਲ ਦਿੰਦੇ ਨੇ ਹੁਣ ਕੋਈ ਅੰਮ੍ਰਿਤ ਧਾਰੀ, ਅੰਮ੍ਰਿਤ ਛਕਿਆ ਹੋਇਆ ਹੁੰਦਾ ਹੈ ਕਈਆਂ ਨੇ, ਮਤਲਬ ਕਿ ਹਿੰਦੂਆਂ ਵਿੱਚ ਵੀ, ਰੁਤਰਾਸ਼ ਵਗੈਰਾ ਪਾ ਰ ਹੁੰਦਾ, ਉਹਦੇ ਇਲਾ ਉਹ ਨੀ ਤੁਲਸੀ ਮਾਲਾ, ਪਾ ਰੱਖੀ ਹੁੰਦੀ ਉਹਦੇ ਇਲਾਵਾ ਨੀ ਹੁੰਦਾ ਹੈਗਾ ਅੰਡਾ ਵਗੈਰਾ ਖਾਣਾ, ਪਰ ਹੁਣ ਉਹ ਤੇ ਦੁਕਾਨਦਾਰ, ਤੇ ਵਿਸ਼ਵਾਸ ਕਰਦੇ ਨਾ ਬਈ ਐਗ ਲੈਸ ਹੈਗਾ ਪਰ ਉਹ ਤਾਂ ਵੀ ਉਹ ਪੇਲ ਜਾਂਦੇ ਨੇ ਵਿੱਚ ਐਗ ਡਾਲ ਦਿੰਦੇ ਨ ਤੋ ਫੇਰ ਉਹੀ ਧਰਮ ਭ੍ਰਸ਼ਟ ਹੋ ਜਾਂਦਾ ਹੋਰ ਬੰਦਿਆਂ ਦਾ ਉਹੀ ਕੋਈ ਫਾਇਦਾ ਨਹੀਂ ਹੈ ਨਾ ਇਸ ਚਜ਼ ਲਈ,
ਅੱਜ-ਕਲ੍ਹ ਆਪਣੇ ਘਰ ਦਾ ਕੇਕ ਬਿਸਕੁਟ ਨਾਲ ਕੇਕ ਬਣ ਜਾਂਦਾ ਹੋਰ ਬਹੁਤ ਚ ਚੀਜ਼ਾਂ ਨਾਲ ਅੱਜ-ਕੱਲ੍ਹ ਬੜਾ ਕੁਛ ਬਣ ਜਾਂਦਾ, ਸਭ ਕੁਝ ਘਰ ਬਣ ਜਾਂਦਾ, ਜਿਨੇ ਬਣਾਉਣਾ ਗੋਲ ਗੱਪੇ ਘਰ ਬਣਾ ਲਓ, ਜੋ ਮਰਜ਼ੀ ਹੋਮੇਡ ਜੋ ਮਰਜੀ, ਬਣਾ ਲੋ ਘਰ ਬਰਗਰ, ਬਣਾ ਲ ਲੋ ਹੁਣ ਸਭ ਕੁਝ ਘਰ ਬਣ ਜਾਂਦਾ, ਬਾਹਰ ਤਾਂ ਘੱਟ ਹੀ ਖਾਓ, ਚਲੋ ਖਾਣਾ ਇੱਕ ਵਾਰੀ ਖਾ ਲਿਆ ਮਹੀਨੇ, ਵਿੱਚ
ਏਕ ਅੱਦੀ ਵਾਰ ਚੱਲ ਜਾਂਦਾ ਕੋਈ ਗੱਲ ਨੀ, ਪਰ ਰੋਜ਼ ਰੋਜ਼ ਦਾ ਨਾ ਦਿੱਕਤ ਕਰ ਜਾਂਦਾ, ਤੁਰੀ ਫਰੀ, ਵੀ ਫਿਰ ਜਾਂਦੇ ਨਾਲ ਐ ਕਹਿਣ ਗੇ ਜੀ, ਪੇਟ ਇਨਫੈਕਸ਼ਨ ਹੋ ਗਿਆ ਮੈਗੀ, ਖਾ ਖਾ ਕੇ ਨੂਡਲਸ, ਖਾ ਖਾ ਕੇ ਬਰਗਰ, ਚੋਮਨ
ਖਾਂਦੇ ਜੇ ਮੋਮੇਜ, ਬੜੇ ਸ਼ੌਕੀਨ ਹੁੰਦੇ, ਪਤਾ ਨੀ ਇੰਨਾ ਮੋਟਾ-ਮੋਟਾ ਮੈਦਾ ਚੜਾਆ ਹੁੰਦਾ ਔਹੀ ਸਾਡੇ ਤੁਹਾਡੇ ਢਿੱਡ ਜਾ ਕੇ ਜਮ ਜਾਂਦਾ, ਪਚਦਾ ਤੇ ਹੈ ਨੀ ਕਈਆਂ ਨੂੰ ਪਚਦਾ ਹੀ ਨੀ ਫਿਰ ਓਹਨਾਂ ਦੇਂ ਢਿੱਡ ਚ ਹੀ ਜਮ ਜਾਂਦਾ ਮੈਦਾ। ਔਈ ਮੈਂਦਾ ਢਿੱਡ ਚ ਜੰਮ ਜਾਂਦਾ ਫਿਰ ਬਿਮਾਰੀਆਂ ਬਾਦ ਚੋਂ ਪੇ ਖਰਾਬ, ਟੱਟੀਆਂ ਵਗੈਰਾ, ਸਭ ਕੁਛ ਲੂਸ ਮੋਸ਼ਣ ਵਗੈਰਾ ਸਬ ਕੁਛ ਲਗ ਜਾਂਦੇ ਨਾ ਜੀ, ਜਿਦੇ ਤੇ ਟੇਡ ਫਿਰ ਦਵਾਈ ਲੈਣੀ ਡਾਕਟਰ ਕੋਲ, ਫਿਰ ਅਲੱਗ ਪੈਸੇ ਫੂਕਣੇ। ਹਾਂ ਜੀ, ਹੋਰ ਓਹ ਚੀਜ਼ਾਂ ਹੈਗੀਆਂ, ਅਪਣਾ ਬੋਡੀ ਵੱਲ ਧਿਆਨ ਹੀ ਨੀ ਦਿੰਦੇ ਮੇਰੇ ਸਾਬ ਨਾਲ, ਫੇਰ ਅਗਰ ਬੋਡੀ ਵੱਲ ਧਿਆਨ ਦਿਓ ਤਾਂ ਫਿੱਟ ਰਹੋਗੇ ਤਾਂ ਤੇ ਪਾ, ਕੋਈ ਕੰਮ ਕਰ ਸਕਦੇ ਜਲਦੀ ਜਲਦੀ ਨਹੀਂ ਤੇ ਫੇਰ ਢਿੱਲੇ, ਹੈ, ਨਈ ਅਪਣਾ ਬੋਡੀ ਵੱਲ, ਧਿਆਨ ਦੋ ਵਧੀਆ। ਅੱਜ ਕੱਲ ਦੇ ਬੱਚੇ ਦਿੰਦੇ ਹੀ ਨੇ ਮੇਰੇ ਸਾਬ ਨਾਲ, ਅੱਜ-ਕੱਲ ਨਾ ਸ਼ਰੀ ਬੁਡ ਥ ਵਧੇ ਹੋਏ ਚੇ ਪੰਜਾਬ ਦੀ ਸਾਈਡ ਵੇਖਲੋ, ਸਾਡੇ ਸਤਰਾਂ ਸਾ ਅਠਾਰਾਂ ਸਾਲ, ਦੇ ਮੁੰਡੇ ਹੈਗੇ ਨੇ ਟੀਕੇ ਲਗਾ ਕੇ ਡਿੱਗੇ ਹੁੰਦੇ ਨੇ ਸੜਕਾ ਦੇ, ਵਿੱਚ ਚੋਰੀਆਂ ਚੋਰੀਆਂ ਕੱਟਾ ਵਗੈਰਾ ਨਹੀਂ ਨਹੀਂ। ਆਪਣੀ ਬੋਡੀ ਵੱਲ ਧਿਆਨ ਦਿਓ, ਅਪਣਾ ਖਾਣਾ-ਪੀਣਾ ਚ ਧਿਆਨ ਦਿਓ, ਡਾਇਟਾ ਖਾਓ। ਪਹਿਲੇ ਖੁਰਾਕਾ ਹੁੰਦੀਆ ਸੀ, ਬਹੁਤ ਜਿਆਦਾ ਪਹਿਲੇ, ਸਵੇਰੇ ਸੈਰ ਕਰਦੇ ਸੀ, ਫੇਰ ਖੁਰਾਕਾਂ ਹੁੰਦੀਆਂ ਸੀ, ਛੋਲੇ ਹੁੰਦੇ ਸੀ, ਛੋਲੇ ਹੁੰਦੇ, ਪਨੀਰ ਵਗੈਰਾ ਸਭ ਕੁਛ ਹੁੰਦਾ ਜਾਂ
ਪੁਰਾਣੇ ਟਾਈਮ, ਦੇ ਜਮਾਨੇ ਤੇ ਵੇਖ ਲੋ ਸੱਤਰ-ਅੱਸੀ ਐਵੇਂ ਟੱਪ ਜਾਂਦੇ ਸੀ, ਅੱਜ-ਕੱਲ੍ਹ ਸੱਠ ਨੀ ਟੱਪ
ਹਾਂਜੀ, ਹੁਣ ਤੁਸੀਂ ਵੇਖਲੋ ਅੱਜ--ਕੱਲ ਹੋਣ ਹੋਣ ਦੇ ਬੱਚਿਆਂ, ਦੀ ਡਾਇਟ ਵੇਖ ਲੋ ਮੋਮੋਸ, ਸਪਰਿੰਗ ਰੋਲ ਐ ਐ ਖਾਂਦੇ ਜਾਓ
ਹਾਂ ਰੋਟੀ ਰੋਟੀ ਕਹੋਗੇ, ਓਹ ਕਹਿਣਗੇ, ਨਾ ਜੀ ਭੁੱਖ ਹੀ ਨੀ ਹੈ, ਇੱਕ ਰੋਟੀ ਖਾ ਲੈਣਗੇ ਐਵੇਂ ਕਹਿਣਗਏ, ਤਿੰਨ-ਚਾਰ ਰੋਟੀਆਂ ਖਾ ਲੀਆ ਔਰ ਜਿਹੜੀ ਪੁਰਾਣੀ ਖੁਰਾਕ ਅਸੀਂ, ਓਹ ਚਾਰ-ਚਾਰ ਪੰਜ-ਪੰਜ ਰੋਟੀ ਐਵੇਂ ਖਾਂਦੇ ਸੀ, ਜਿਵੇ ਇੱਕ ਰੋਟੀ ਖਾਦੀ ਏ
ਅ, ਅੱਜ-ਕੱਲ੍ਹ ਤੇ ਓਹ ਅਸਲੀ ਕੁਛ ਨਈ, ਆ ਰਿਹਾ ਭਾਜੀ।
ਹਾਂਜੀ, ਪਿਓਰਟੀ ਸਹੀ ਗੱਲ ਏ। ਦੁੱਧ ਵਿੱਚ ਤੇ ਅੱਧੀ ਮਿਲਾਵਟ ਹੁੰਦੀ ਪਾਣੀ ਤੇ, ਅੱਧਾ ਮਿਕਸ ਹੁੰਦਾ
ਸਭ ਕੁਝ ਨਕਲੀ ਮਾਲ ਆ ਰਿਆ, ਪਤਾ ਨੀ ਅੱਜ-ਕੱਲ ਵੇਂਐ ਸਰਕਾਰ ਦਾ ਪਤਾ ਨੀ ਰਾਸ਼ਨ ਚਲਦਾ ਦਾ ਏਨਾ ਗੰਦ ਮੰਦ ਮੈਨੂੰ ਖਲਾਈ ਜਾਂਦੇ, ਸਾਨੂੰ ਪਤਾ ਨੀ ਕੀ-ਕੀ ਖਾਈ ਜਾਂਦਾ ਔਹੀ ਤੈਨੂੰ ਵੀ ਪਤਾ ਹਨਾ ਜੀ ਇੰਨਾ--ਇਨ੍ਹਾਂ ਦੁੱਧ ਕਿਥੋਂ ਆਂਦਾ? ਪਤਾ ਨੀ ਹਨਾ ਸਹੀ ਗੱਲ ਹੈ ਬਿਲਕੁਲ, ਅੱਜੇ ਕੈਮੀਕਲ ਬਹੁਤ ਜਾਦਾ ਜਿਵੇਂ ਜਿਵੇਂ ਪੋਪੂਲੇਸ਼ਨ ਵੱਧ ਰੀ ਏ, ਔਰ ਪ੍ਰੋਡਕਸ਼ਨ, ਘੱਟ ਹੋ ਰੀ ਐ, ਹਨਾ ਜੀ ਹੁਣ ਤੁਸੀਂ ਵੇਖ ਹੋਣੇ ਸਬਜ਼ੀਆਂ ਵਗੈਰਾ, ਵੀ ਟੀਕੇ ਨਾ ਉਗਾਈ ਜਾਂਦੇ, ਆ ਹੋਰ ਬਹੌਤ ਚੀਜਾ ਅੰਡੇ ਵਗੈਰਾ ਸਭ ਕੁਛ ਟੀਕੇਆਂ ਠੀਕ ਹੈ, ਨਾਲ ਜਿਨ੍ਹਾਂ ਦੀ ਡਾਇਟ ਹੁੰਦੀ, ਪਹਿਲੇ ਖੁਰਾਕ
ਸਹੀ ਗੱਲ ਏ ਸਹੀ ਗੱਲ ਏ ਅੱਜ-ਕੱਲ ਓਹ ਪੈਸਟੀਸਾਈਡ ਬਹੁਤ ਖਤਰਨਾਕ ਨਿਉੱਜ ਕਰਦੇ ਨੇ ਜਿਹਰੀਲੇ ਪੈਸਟੀਸਾਈਡ ਵਗੈਰਾ ਖੇਤੀ ਬਾੜੀ ਵਿੱਚ ਪਾਣੀ, ਏਨਾ ਪਾਦੇ ਨੇ, ਜਿਵੇਂ ਕਿ ਉਂਨੂੰ ਸਬਜ਼ੀਆਂ ਵੀ ਗੱਲ ਜਾਂਦੀ, ਐ ਫੇਰ, ਓਹ ਕੋਈ ਫੈਦਾ ਨੀ ਹੈ ਨਾ, ਓਹੀ ਗੱਲੇ ਸੜੇ ਟਮਾਟਰ, ਹਾਂਜੀ ਗਲੇ ਸੜੇ, ਟਮਾਟਰ ਪੇਲ ਜਾਂਦੇ ਨੇ ਔਰ, ਚਟਨੀ ਐਵੇਂ ਈ ਤੇ ਬਣਦੀ ਏ, ਜਿਹੜੇ ਦੋ ਅ ਦਸ ਰੁਪਏ ਪੰਜ ਕਿਲੋ ਦਾ ਰੁਪੇ ਪੰਜ ਕਿਲੋ ਦੇ ਟਮਾਟਰ।
ਵੀਹ ਰੁਪਏ ਦੀ ਕੈਨੀ ਆਂਦੀ ਐ, ਕੇ ਪਤਾ ਨੀ ਇੰਨੀ ਵੱਡੀ। ਓ ਓਦੇ ਵਿੱਚ ਕੀ ਹੁੰਦਾ ਵੇ ਟਮਾ ਓ ਹੁੰਦੇ ਨੇ ਵੀਹ ਰੁਪਏ ਦੀ ਕੈਨੀ ਹੁੰਦੀ ਵੱਡੀ ਬੀਜੀ ਓਹ ਹੁੰਦੀ ਏ ਅੱਜ ਭਾਈ ਨੇ ਵੀਡੀਓ ਬਣਾਈ ਸੀ ਅਪਣੀ ਓਹਨੇ ਵੀਹ ਰੁਪਏ ਟਮਾਟਰ ਲਿਤਾ। ਓਦਾਂ ਕਲਾਸ ਬਣਿਆ ਸਿਰਫ। ਓਹਦਾ ਇੱਕ ਇੱਕੀ ਗਲਾਸ ਓਹਦਾ ਇੱਕ ਹੀ ਗਲਾਸ ਬਣਿਆ ਸਿਰਫ। ਓਹਨੇ ਇੱਕ ਵਾਰੀ ਇੱਕ ਕਿੱਲੋ ਟਮਾਟਰ ਨਾਲੋਂ ਇੱਕ ਈ ਹਾਂਜੀ ਹਾਂਜੀ ਹਾਂਜੀ। ਸਹੀ ਗਲ ਆ ਅੱਜਕਲ ਬੜਾ ਬੋ ਅਪਣੀ ਬੋਡੀ ਵੱਲ ਧਿਆਨ ਦੋ ਵਧੀਆ ਬੋਡੀ ਚ ਅਪਣੀ ਬੋਡੀ ਅਪਣੀ ਹਾਂਜੀ-ਹਾਂਜੀ, ਹਾਂਜੀ ਅਪਣੀ ਬੋਡੀ ਵੱਲ ਧਿਆਨ ਦੋ ਅਪਣਾ ਫਿਟ ਰੋ ਹੈਣਾ ਜੀ ਅਪਣਾ ਨਸ਼ੇ-ਨੁਸ਼ੇ
ਕੋਡੀ ਬੋਡੀ ਬੋਡੀ ਦੀ ਚੋਦਨੀ ਚਾਹੀਦੀ ਹਾਂ ਭੈਣ ਕੇ ਲੋੜੇ।
ਚਲੋ ਆਪਣੇ ਆਪਣਾ ਨਸ਼ੇ ਦੇ ਬੁਲ ਨਸ਼ੇ ਅੱਜ-ਕੱਲ ਨਸ਼ੇ ਦੇ ਬਿਲਕੁਲ ਧਿਆਨ ਆਪਣਾ ਨਸ਼ੇ ਦੇ ਘੱਟ ਰ ਨਾ ਜੀ ਤੁਸੀਂ ਆਪਣਾ ਬੋਡੀ ਨੂੰ ਧਿਆਨ ਦੋ ਡ ਡਇਟ ਸੋ ਵੀ ਵਧੀਆ, ਵਧੀਆ ਆ ਵਧੀਆ ਜੀ ਹੂੰ, ਮੈਦਾ ਖੁਆਦੋ ਜੋ ਮਰਜੀ ਖੁਆ ਦੋ। ਗੰਦ ਮੰਦ ਜੋ ਮਰਜ਼ੀ ਖੁਆ ਦੋ ਹਨਾ ਅੱਜ-ਕੱਲ ਦਾ ਯੂਥ ਐਵੀ ਹੈਗਾ ਨਾ ਜੀ ਤੁਸੀਂ ਦੇਖੋ ਨਾ ਅੱਜ-ਕੱਲ ਹਨਾ ਜੀ। ਹੈਗਾ ਹਨਾ ਜੀ ਠੀਕ ਏ ਚਲੋ, ਚਲੋ ਭਾਜੀ ਮੈਨੂੰ ਚੰਗਾ ਲੱਗਿਆ ਥੋਡੇ ਨਾਲ ਗੱਲ ਕਰਕੇ ਬਹੁ ਤ ਵਧੀਆ ਬਾਕੀ ਗੱਲ ਬਾਤ ਚੋਂ ਕਰਾਂਗੇ ਠੀਕ ਏ ਭਾਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਚੰਗਾ ਜੀ।
ਚੰਗਾ ਜੀ।